ਹੈਲੋ, ਸਸਰੀ ਕਾਲ ਸਸਰੀ ਕਾਲ ਜੀ। ਬਸ ਜੀ ਵਧੀਆ। ਤੁਸੀ ਸੁਣਾਓ।
ਬਸ ਅਸੀ ਵੀ ਠੀਕ ਹੀ ਹਾਂ। ਬਾਹ ਨੀ ਲੰਚ ਕਰਕੇ ਹੱਟੇ ਆ।
ਅੱਛਾ। ਕੀ ਬਣਾਇ ਲੰਚ 'ਚ ਅੱਜ।
ਬਸ ਅੱਜ ਅਸੀ ਆਲੂ ਫਲੀਆਂ ਬਣਾ ਲਈ ਸੀ।
ਅੱਛਾ ਆਲੂ ਫਲੀਆਂ।
ਹਾਂ।
ਅੱਛਾ ਜੀ। ਅੱਜ ਆਲੂ ਬਣੇ ਨੇ ਦੋ ਤਿੰਨ ਘਰਾਂ ਦੇ ਮੈਂ ਗੱਲਬਤ ਕੀਤੀ ਸਾਰਿਆਂ ਨੇ ਆਲੂ ਬਣਾਏ ਨੇ।
ਅੱਜ ਫਿਰ ਨਾ ਕੋਈ ਚੋਲਾਂ ਵਾਲੀ ਸਬਜ਼ੀ ਬਣਨੀ ਨੀ ਸੀ ਨਾ।
ਕਿਉਂ ਅੱਜ ਕੀ ਹੋਇਆ।
ਅੱਜ ਕਾਦਸੀ ਹੈਗੀ ਹੈ ਨਾ ਇਸ ਕਰਕੇ ਚੋਲਾਂ ਵਾਲੀ ਕਿਸੇ ਨੇ ਸਬਜ਼ੀ ਖਾਣੀ ਨੀ। ਚਾਵਲ਼ ਨੀ ਖਾਂਦੇ। ਉਹ ਜਿੰਨੇ ਚਾਵਲ਼ ਖਾਵੋ ਓਨ੍ਹੇ ਕਹਿੰਦੇ ਢਿੱਡ ਚ ਕੀੜੇ ਪੈ ਜਾਂਦੇ ਨੇ।
ਅੱਛਾ ਜੀ।
ਕਰਕੇ ਬਣਨੇ ਨਹੀਂ ਇਸ ਕਰਕੇ ਓਪਸ਼ਨ ਫਿਰ ਇਹੋ ਹੀ ਹੋਏ ਸੀ। ਆਲੂ
ਤਾਂਹੀਓ ਅੱਜ ਸਾਡੇ ਘਰ ਵੀ ਨਾ ਉਹ ਬਣਾਏ ਆ ਜੀ ਬੜੀਆਂ ਜਿਹੀਆਂ। ਨਿਊਟਰੀ ਬਣਾਈ ਸਾਡੇ ਵੀ ਨਾ ਅੱਜ ਘਰ।
ਅੱਛਾ ਨਿਊਟਰੀ ਬਣੀ ਏ।
ਹਾਂ, ਨਿਊਟਰੀ ਬਣਾਈ ਪਰ ਸਵਾਦ ਨਹੀਂ ਬਣਾਈ ਮਜ਼ਾ ਨਹੀਂ ਆਇਆ।
ਆਹੇ, ਹ, ਹ
ਮੈਂ ਤੇ ਕਿਹਾ ਸੀ ਰਾਜਮਾਂਹ ਚਾਵਲ਼ ਬਣਾ ਲਉ ਫਿਰ ਸ਼ਾਇਦ ਤਾਈਓ ਨੀ ਬਣਾਏ ਉਹਨਾਂ ਨੂੰ ਚਾਵਲ਼ ਨਾ ਆਹ।
ਦੇ ਕਰਕੇ
ਨਿਊਟਰੀ ਮਜ਼ਾ ਨਹੀਂ ਨਿਊਟਰੀ ਖਾਣ ਦਾ ਨਾ ਮੈਂ ਤਾਂ ਸੋਚੋ ਉਹ ਕਿਹਾ ਸੀ ਉਹਨਾਂ ਨੂੰ ਮਸਾਲੇ ਬਣਾਨਾ।
ਅੱਛਾ।
ਉਹਨਾਂ ਨੇ ਬਿਲਕੁਲ ਹੀ ਸੁੱਕੀ ਬਣਾਤੀ ਪਤਾ ਨੀ ਕਿਵੇਂ ਬਣਾਈ ਸਮਝ ਨਹੀਂ ਆਈ।
ਬਣ ਜਾਂਦੀ ਆ ਕਈ ਵਾਰੀ ਬੰਦਾ ਟਰਾਈ ਕਰਦਾ ਕੁਛ ਤੇ ਹੋਰ ਕੁਛ ਜਾਂਦਾ।
ਬਹੁ ਇਹ ਨਾ ਮੈਂ ਸੋਚਿਆ ਤਾਂ ਸੀ ਵੀ ਬਹੁਤ ਸਵਾਦ ਬਣੇੇਗੀ। ਪਹਿਲੇ ਜਿਵੇਂ ਨਾ ਸੋਚੋ ਤਾਂ ਪਾਣੀ ਆ ਜਾਂਦਾ ਮੂੰਹ 'ਚ ਆਹ ਉਹ ਇੱਕ ਵਾਰੀ ਆਇਆ ਸੀ, ਲੇਕਿਨ ਜਦੋਂ ਖਾਧੀ ਤੇ ਉਹ ਉਹ ਜਿਹੜਾ ਪਾਣੀ ਆਇਆ ਸੀ ਉਹ ਸਾਰਾ ਸੁੱਕ ਗਿਆ। ਹੋਰ ਕਿਆ।
ਹੋਰ।
ਸਗੋਂ ਐਤਕੀਂ ਦਹੀਂ ਲੈ ਕੇ ਦਿੱਤੀ ਸੀ ਨਾਲ ਕਿ ਵੀ ਦਹੀਂ-ਦੁਹੀ ਪਾ ਕੇ ਨਾ ਮਸਾਲਾ ਬਣਾ ਕੇ ਤੇ ਉ ਵਧੀਆ ਲੱਗਦਾ ਮਸਾਲਾ ਹਨਾਂ ਕਿਉਂਕਿ ਹੁਣ ਦੋ ਤਿੰਨ ਦਿਨ ਪਹਿਲੇ ਸਾਡੇ ਘਰ ਆਲੂ ਬਣਾਏ ਸੀ ਐਵੇਂ ਹੀ ਮਸਾਲਾ ਪਾ ਕੇ ਦਹੀਂ -ਦੁਹੀਂ ਪਾ ਕੇ ਦਮ ਆਲੂ ਜੀ ਜੇ ਉਹ ਦਮ
ਉਹ ਕਿੰਨੇ ਜਿੰਨੇ ਆਲੂ ਬਣਾਏ ਸੀ ਉਹਦੇ ਕੋਲੋਂ ਨਿਊਟਰੀ ਬਣਵਾਉਂਦੇ ਤੁਸੀਂ।
ਉਹ ਕਿਸੇ ਹੋਰ ਨੇ ਬਣਾਏ ਸੀ।
ਤਾਂਹੀ ਨਾ ਫਿਰ ਹੱਥ ਹੱਥ ਦਾ ਫ਼ਰਕ ਹੋ ਗਿਆ ਨਾ।
ਆਹ ਤੇ ਬਸ ਉਹੀ ਮੈਂ ਸੋਚ ਕੇ ਚੱਲਿਆ ਸੀ ਵੀ ਉਹੋ ਜਿਹੀ ਬੰਨੇਗੀ। ਤੇ ਮਤਲਬ ਇੱਕ ਅੱਧੀ ਰੋਟੀ ਫਾਲਤੂ ਖਾਲਾਂਗੇ।
ਹੂੰ
ਬਸ ਰੋਟੀ ਫਾਲਤੂ ਹੀ ਖਾਣੀ ਜਿਹੜੀ ਖਾਣੀ
ਉਹ ਵੀ ਨਹੀਂ ਖਾਧੀ ਗਈ ਚਲੋ ਕਈ ਵਾਰੀ ਐਸਾ ਹੋ ਜਾਂਦਾ ਹੋਰ।
ਚਲੋ ਫਿਰ ਵੀ ਵਿੱਚ ਮੈਂ ਨਿੰਬੂ -ਨਾਬੂ ਨਿਚੋੜ ਕੇ ਨਾ ਚਲੋ ਰੋਟੀ ਤੇ ਖਾਂ ਖਾਣੀ ਸੀ ਫਿਰ ਖਾਹ ਲੀਤੀ ਆਹ ਨਿੰਬੂ ਨਿਚੋੜ ਕੇ ਨਾਲ ਮਿਰਚਾਂ ਲੈ ਲਈਆਂ ਫਿਰ ਪਈਆਂ ਦੋ ਹੋਰ ਯਰ।
ਠੀਕ ਏ
ਹੋਰ ਸੁਣਾਓ।
ਬਸ ਕੁਛ ਨੀ ਬਸ ਲੱਗੇ ਸਾਂ ਕੋਈ ਮੂਵੀ-ਸ਼ੂਵੀ ਵੇਖਣ ਲੱਗੇ ਹਾਂ।
ਅੱਛਾ, ਮੈਂ ਵੀ ਦੇਖ ਰਿਹਾ ਸੀ ਮੂਵੀ ਨੇ ਪੰਜਾਬੀ ਮੂਵੀ ਲਗਾਈ ਹੋਈ ਸੀ। ਰੋਟੀ ਖਾਣ ਵੇਲੇ।
ਅੱਛਾ।
ਬਸ ਹੁਣ ਬੰਦ ਕੀਤੀ ਏ, ਬੱਚੇ ਸੋਣ ਲੱਗੇ ਨਾ।
ਅੱਛਾ-ਅੱਛਾ। ਅਸੀ ਵੀ ਹੁਣ ਥੋੜਾ ਰੈਸਟ ਨਾਲੇ ਕਰ ਲੈਦੇ ਹਾਂ ਨਾਲੇ ਥੋੜੀ ਮੂਵੀ ਵੀ ਦੇਖ ਲੈਂਦੇ ਆ। ਅੱਜ-ਕੱਲ੍ਹ ਤਾਂ ਇੱਕ ਹੋਰ ਨਵਾਂ ਟਰੈਂਡ ਚੱਲ ਗਿਆ ਆਂ।
ਕਿਸ ਚੀਜ਼ ਦਾ।
ਇਹ ਯੂਟਿਊਬ ਤੇ ਪਾਕਿਸਤਾਨੀ ਨਾਟਕਾਂ ਦਾ।
ਹਾਂ, ਪਾਕਿਸਤਾਨੀ ਨਾਟਕ ਵੀ ਬਹੁਤ ਚੱਲਦੇ ਪਏ ਅੱਜ-ਕੱਲ੍ਹ।
ਨਾਟਕਾਂ ਨੇ ਲੋਕਾਂ ਨੂੰ ਅੱਜ-ਕੱਲ੍ਹ ਆਪਣੇ ਵੱਲ ਬੜਾ ਖਿੱਚਿਆ ਵਾ। ਔਰ ਵਧੀਆ ਵੀ।
ਹਾਂ, ਸਾਡੇ ਵੀ ਮਾਤਾ ਜੀ ਨਾ ਘਰ ਲਗਾ ਕੇ ਬੈਠੇ ਰਹਿੰਦੇ ਨੇ ਪਾਕਿਸਤਾਨੀ ਨਾਟਕ ਬਸ ਉਹਨੂੰ ਵੇਖ -ਵੇਖ ਕੇ ਕਦੀ-ਕਦੀ ਵ ਟੀ ਵੀ ਲਗਾ ਲੈਦੀ ਐ।
ਅੱਛਾ।
ਆਹੋ। ਮਜ਼ਾ ਤਾਂ ਆਦਾ ਨਹੀਂ ਨਾ ਮੂੰਹ ਨਾ ਸਿਰ ਪਤਾ ਨਹੀਂ ਇਹਨਾ ਨੂੰ ਕਿਵੇਂ ਪਸੰਦ ਆਦੇ ਨੇ।
ਇੰਡੀਆ ਦੇ ਨਾਟਕ ਦੋ-ਦੋ ਸਾਲ, ਤਿੰਨ -ਤਿੰਨ ਸਾਲ ਘਸੀਟਦੇ ਰਹਿਣਗੇ-ਘਸੀਟਦੇ ਰਹਿਣਗੇ। ਕੋਈ ਸਟੋਰੀਓ ਨੀ ਬਣਦੀ, ਇਹ ਵੀ ਐਵੇ ਤੀਹ-ਪੈਂਤੀ ਕਿਸ਼ਤਾਂ ਦੇ ਵਿੱਚ ਨਾਟਕ ਮੁਕਾ ਛੱਡਦੇ ਨੇ। ਸਮਾਂ ਵਧੀਆ ਸੋਹਣੇ ਨਾਟਕ। ਹੁੰਦੇ ਨੇ ਸਟੋਰੀ ਹੁੰਦੀ ਏ ਕੋਈ ਨਾਟਕਾਂ ਦੀ।
ਹਾਂ ਦੇਖਿਆ ਲਗਾ ਕੇ ਬੈਠੇ ਹੁੰਦੇ ਨੇ ਪਾਕਿਸਤਾਨ
ਹਾਂ ਵਧੀਆ ਹੁੰਦੇ ਨੇ। ਇੱਕ ਹੀਰੋ ਜਿਆਦਾ ਹੀ ਮਸ਼ਹੂਰ ਹੋਇਆ ਵ ਉੱਥੋ ਦਾ ਬਿਲਾਲ। ਬਿਲਾਲ ਨਾਮ ਦਾ, ਉਹ ਹੀਰੋ ਬੜਾ ਮਸ਼ਹੂਰ ਹੋਇਆ ਪਾਕਿਸਤਾਨੀ।
ਅੱਛਾ-ਅੱਛਾ।
ਉਹ ਉੱਧਰ ਦੇ ਇੰਡੀਅਨ ਨੂੰ ਪਸੰਦ ਕਰਦੇ ਨੇ ਇੱਧਰ ਦੇ ਹੁਣ ਪਾਕਿਸਤਾਨੀ ਨਾਟਕ ਪਸੰਦ ਕਰਨ ਲੱਗ ਗਏ।
ਬਸ ਜਿਹਨੇ ਨਾਟਕਾਂ ਵੇਖਣੇ ਜਿਹਨਾਂ ਨੇ ਉਹਨਾਂ ਨੇ ਉਹੀ ਪਸੰਦ ਕਰਦੇੇ ਐ।
ਘਰ ਕੀ ਮੁਰਗੀ ਦਾਲ ਬਰਾਬਰ। ਆਪਣੇ ਸ਼ਹਿਰ ਦੇ ਸਹੀ ਨਹੀ ਲੱਗਦੇ ਕਈਆਂ ਨੂੰ।
ਹਾਂ, ਆਪਣੇ ਸ਼ਹਿਰ ਦੀ ਆਪਣੇ ਇੱਧਰ ਦੀ ਸਟੋਰੀ ਨ ਪਤਾ ਲੱਗਦੀ ਨਾ ਸਾਰਿਆਂ ਨੂੰ। ਉਹੀ ਉਹ ਬਸ ਕਿਸੇ ਵੱਡੀ ਹੋਈ ਹੋਵੇ। ਉਹ ਸੇਮ-ਸੇਮ ਹੀ ਚਲਾਏ ਜਾਂਦੇ ਨੇ ਸਾਰਾ ਕੁਛ।
ਹੋਰ।
ਹੋਰ ਥੋੜਾ-ਥੋੜਾ ਅਲੱਗ ਹੋ ਜਾਂਦਾ ਉਹਨਾਂ ਕਿੰਨੀ ਵੇਖ ਕੇ।
ਬਸ ਵਧੀਆ, ਤੁਸੀ ਸੁਣਾਓ, ਹੋਰ ਕੀ ਕਰਦੇ ਸੀ?
ਵਾਹ ਕੁਛ ਲੇਟੇ ਹੋਏ ਸੀ। ਰਾਤੀ ਫਿਰ ਕੀ ਬਣਾਉਣੀ ਰੋਟੀ-ਰਟੀ ਕੁਛ
ਰਾਤੀ ਵੀ ਖਾਏਗੇ ਹੁਣ ਜੋ ਬੱਚੇ ਕਹਿਣਗੇ ਉਹ ਬਣਾ ਦਿਆਗੇ ਬੱਚਿਆਂ ਦੇ ਵੀ ਨਖਰੇ ਬੜੇ ਨੇ। ਪਹਿਲੇ ਕਹਿੰਦੇ ਐਹ ਬਣਾਓ ਜੇ ਬਣਾ ਦੋ ਤੇ ਫਿਰ ਉਹੀਓ ਚੀਜ਼ਾਂ ਉਹਨਾਂ ਨੂੰ ਪਸੰਦ ਨਹੀਂ ਆਦੀਆਂ। ਉਹਦੇ ਚ ਦਸ ਨੁਕਸ ਕੱਢ ਦੇਣਗੇ। ਆਹ ਨੀ ਖਰਾ ਤੇ ਉਹ ਨੀ ਖਰਾ ਉਹ ਨੀ ਖਰਾ ਆਹ ਨੀ ਖਰਾ, ਹੁਣ ਫਿਰ, ਹਾਂ ਫੇਰ ਹੁਣ ਪੁੱਛ ਕੇ ਬਣਾਵਾਂਗੇ ਕੀ ਖਾਣਾ। ਹੂੰ
ਖਿਚੜੀ ਖੁਚੜੀ ਪਰ ਅੱਜ ਬਣਨੀ ਨੀ।
ਅੱਜ ਨੀ ਚਾਵਲ ਵਾਲੀ ਨੀ, ਰੋਟੀ, ਚਾਵਲਾ ਵਾਲੀ
ਆਹ ਤਾਂਹੀਏ ਮੈਂ ਬਾਜ਼ਾਰ ਗਿਆ ਸੀ ਨਾ। ਥੋੜ੍ਹੀ ਦੇਰ ਪਹਿਲੇ ਤੇ ਜਗ੍ਹਾ-ਜਗਾ 'ਤੇ ਛਬੀਲਾਂ ਲਾਈਆਂ ਜਾਂਦੀਆਂ ਮਿੱਠੇ ਪਾਣੀ ਦੀ ਨਾ।
ਹਾਂ ਹੋਰ ਫਾਰਸੀ ਨੂੰ ਲੱਗਦੀਆਂ ਨੇ।
ਆਹ ਫਿਰ ਉਹੀਓ ਮੈ ਸ਼ਾਇਦ ਅੱਜ ਕੁਛ ਹੈਗਾ ਵੀ ਪਤਾ ਲੱਗਿਆ ਅੱਜ ਨਿਮਾਨੀ ਆ ਸੀਗੀ।
ਇਹ ਇਸ ਮਹੀਨੇ ਤੇ ਵੈਸੇ ਵੀ ਹਰ ਥਾਂ ਲਾ ਦਿੰਦੇ ਨੇ ਇੱਕ ਦਿਨ ਛੱਡ
ਹਾਂ ਗਰਮੀ ਬੜੀ ਹੈਗੀ ਏ ਗਰਮੀ ਬੜਾ ਬੁਰਾ ਹਾਲ
ਪਹਿਲੇ ਗੁਰਪੁਰਬ ਘਰਕੇ ਲਗਦੀ ਆ। ਚਲੀਏ ਜਲਦੇ ਸਨ ਤਾਂ ਲੋਕੀ ਲਾ ਛੱਡਦੇ ਸਨ।
ਹਾਂ, ਪਹਿਲੇ ਹੁੰਦੇ ਸੀ ਜਦੋਂ ਛੋਟੇ-ਛੋਟੇ ਹੁੰਦੇ ਸੀ ਅਸੀ। ਅਸੀ ਕਰਨਾ ਘਰੋਂ ਦੀ ਹੈ ਛਬੀਲਾ ਪੀਣੀਆਂ ਨਾਲ ਦੁੱਧ ਦੋ ਬਾਓਲ ਉਹ ਲੈ ਜਾਣੀ ਬੋਤਲਾਂ ਬੋਤ ਬੰਨ ਕੇ ਡੋਲੂ ਲੈ ਜਾਣੇ ਨਾਲ ਆਪਣੇ ਤੇ ਉਹ ਭਰਵਾ ਕੇ ਘਰ ਲੈ ਕੇ ਆ ਨੇ।
ਮਗਰੋ ਭਾਵੇਂ ਰੋੜ ਨੀ ਬਹਿਦੇ ਸੀ ਬਾਅਦ ਵਿੱਚ।
ਹਾਂ ਬਸ ਇੱਕ ਹੁੰਦਾ ਸੀ ਨਾ ਬਈ ਲਾਲਚ ਲਾਲਚ ਹੁੰਦੇ ਸੀ ਛੋਟੇ ਹੁੰਦੇ ਸੀ ਬੱਚੇ ਆ। ਅੱਜ-ਕੱਲ੍ਹ ਦੇ ਤਾਂ ਫੋਨ-ਫੋਨ 'ਚ ਨਹੀਂ ਬਾਹਰ ਨਿਕਲਦੇ ਅੱਜ-ਕੱਲ੍ਹ ਦੇ।
ਵੀ ਜਿਹੜਾ ਕੁਛ ਕਿਹਾ ਜਾ ਲੈ ਲੋ ਇਹ ਅਸੀ ਨੀ ਜਾਂਦੇ ਸਾਨੂੰ ਸ਼ਰਮ ਆਦੀ ਐ।
ਬੋਈ ਨਾ ਉਸ ਟਾਈਮ ਉਸ ਟਾਈਮ ਤੇ ਨੀ ਕੁਛ ਵੇਖਦੇ ਸੀ। ਦੋ-ਦੋ ਡੋਲੂ ਲੈ ਕੇ ਜਾਨੇ ਤੇ ਨਾਲ ਹੀ ਇਕੱਠੀਆਂ ਕਰ ਦੇਣੀਆਂ ਘਰ ਬੋਤਲਾਂ ਭਰ
ਹਾਂ ਤੇ ਮਗਰੋ ਭਾਵੇਂ ਸ਼ਾਮੀ ਰੋੜ ਨੀ ਪੈਂਦੀ ਸੀ ਬਈ ਹੋ ਜਾਂਦੀ ਸੀ ਗੋਸ ਜਿਹੜੀ ਪੀਤੀ ਗਈ ਪੀਤੀ ਗਈ।
ਹੁਅ ਹੁਅ ਛੋਟੇ ਹੁੰਦੇ ਤੇ ਇਹ ਆ ਜਿੱਥੇ ਭੰਡਾਰਾ ਵੇਖਣਾ ਚਲੋ ਜੀ ਭੰਡਾਰਾ ਖਾਣ ਚਲੇ। ਤੇ ਕਿ ਨਾਲ ਪੰਨੀਆਂ ਲੈ ਕੇ ਨਾਲ ਤੁਰ ਪਾ ਘਰ ਰਸਤੇ ਲੈ ਕੇ ਆਏ ਨਾਲ।
ਬਚਪਨ ਦੀਆਂ ਗੱਲਾਂ ਅੱਜ-ਕੱਲ੍ਹ ਦਾ ਬਚਪਨ ਵੀ ਸਿਆਣਿਆਂ ਵਕਤ ਨੇ ਅੱਜ-ਕੱਲ੍ਹ ਦੇ ਬੱਚੇ ਨੀ ਜਾਂਦੇ ਹੈਗੇ ਜਧਰੇ ਉਹਨਾਂ ਨੂੰ ਫੋਨ ਹੀ ਛੱਡਦੇ ਨਾ।
ਉਹ ਪਹਿਲੇ ਸਕੂਲੋ ਦੀ ਆਦੇ ਸਕੂਲੋ ਦੀ ਘਰ ਆਦੇ ਸੀ। ਅਤੇ ਬ ਵਰਦੀ ਲਾਂਨੀ ਬ ਸੁੱਟ ਦੇਣੀ ਬਸ ਆਦੇ ਨਾਲ ਹੀ। ਚਲੋ ਜੀ ਘਰੋ ਬਾਹਰ ਖੇਲਣ। ਨਾਲ ਹੀ ਖੇਲਣ ਚੱਲ ਜਾਣਾ। ਕਦੇ ਕਿਸੇ ਦੇ ਘਰ ਜਾ ਖੇਲਦੇ ਰਹੇ, ਕਦੇ ਕਿਸੇ ਦੇ ਘਰ ਜਾ ਖੇਲਦੇ ਰਹੇ। ਆਹ ਹੁਣ ਅੱਜ-ਕੱਲ੍ਹ ਦੇ ਬੱਚੇ ਘਰੋ ਬਾਹਰ ਨੀ ਨਿਕਲਦੇ। ਪਹਿਲੀ ਤੇ ਸਾਰਾ-ਸਾਰਾ ਦੁਪਹਿਰੇ ਸਾਰੀ-ਸਾਰੀ ਅਸੀ ਆਪਣਾ ਰਾਤੀ-ਰਾਤੀ ਤੱਕ ਅਸੀ ਹਾਂ ਬਾਹਰ
ਕਿਸੇ ਦੇ ਘਰ ਭੇਜਣ ਦਾ ਵੀ ਅੱਜ-ਕੱਲ੍ਹ ਕੋਈ ਹਾਲ ਨਹੀ ਐ।
ਆਹ ਉਹ ਤੇ ਹੈਗਾ ਅੱਜ-ਕੱਲ੍ਹ ਮਾਹੋਲ ਵੀ ਤੇ ਬੜਾ ਬਦਲ ਗਿਆ ਨਾ ਪਹਿਲੇ ਸਾਰੇ ਸਾਰੇ ਖੇਲ ਦੇ।
ਪਹਿਲੇ ਤਾਂ ਸਾਰਾ ਇੱਕ ਫੈਮਿਲੀ ਵਰਕਨ ਹੁੰਦੇ ਸੀ ਮਹੱਲੇ ਦੇ ਲੋਕ। ਅੱਜ-ਕੱਲ੍ਹ ਕਿੱਥੇ ਅੱਜ-ਕੱਲ੍ਹ ਤੇ ਹੋਰ ਹੀ ਹਿਸਾਬ ਬਣਿਆ।
ਘਰਾਂ ਨਹੀਂ ਖੁਸ਼ ਹੁੰਦੇ ਅੱਜ ਇੱਕ ਦੂਜੇ ਨੂੰ ਵੇਖ ਕੇ ਬਾਹਰ ਦੇ ਚਲੋ ਕੀਅ ਆ।
ਬੱਸ ਮਾਹੌਲ ਖ਼ਰਾਬ ਹੋ ਗੇ ਨੇ ਨਾ ਅੱਜ ਕੱਲ ਤਾਂ ਕਰਕੇ
ਹਲੇ ਤੇ ਛੋਟੇ-ਛੋਟੇ ਹੁੰਦੇ ਅਸੀਂ ਰਾਤੀ-ਰਾਤੀ ਜਦੋਂ ਲੈਟ ਜਾਣੀ ਚਲੋ ਬਾਹਰ ਸੜਕਾਂ 'ਚ' ਖੇਡਣ ਚੱਲ ਜਾਣਾ ਗਲੀਆਂ 'ਚ'
ਹਾਂ।
ਲੁੱਕਣ ਮਿੱਤੀ ਖੇਲਣੀ 'ਚ' ਉਹੋ ਆਪਣਾ
ਪਹਿਲੇ ਬਥੇਰੀਆਂ ਖੇਡਾਂ ਅੱਜ-ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਖੋ ਕੀ ਹੁੰਦੀ ਏ ਖੋ-ਖੋ ਕੀ ਹੁੰਦਾ, ਰੱਸ ਰੱਸੀਆਂ ਟੱਪਣੀਆਂ ਕਿੱਧਰੇ ਕਈ ਕੁੱਛ ਕਰਨਾ।
ਹਾਂ ਬੱਸ।
ਹੋਰ ਨਹੀਂ ਤੇ ਦੌੜਾ ਹੀ ਲਾ ਲੈਣ ਆ ਚਲੋ ਬਈ ਉੱਥੋਂ ਤਖਣ ਤੂੰ ਦੌੜ ਤੇ ਉੱਥੋਂ ਤ ' ' ਪਹਿਲੇ ਕੌਣ ਜਾਂਦਾ।
ਨਾਲੇ ਪਹਿਲੇ ਅੱਜ-ਕੱਲ੍ਹ ਪਹਿਲੇ ਤਾਂ ਹੁੰਦਾ ਸੀ। ਮਾਹੌਲ ਬਈ ਛੋਟੇ ਬੱਚੇ ਜਿਹੜੇ ਹੁੰਦੇ ਸੀ। ਜਿਵੇਂ ਅਸੀਂ ਛੋਟੇ ਹੁੰਦੇ ਸੀ। ਪੜ੍ਹਾਈਆਂ ਦੀ ਸਾਨੂੰ ਉਹ ਨੀ ਹੁੰਦੀ ਸੀ ਐਨੀ ਟੈਂਨਸ਼ਨ ਨੀ ਹੁੰਦੀ ਸੀ। ਅੱਜ-ਕੱਲ ਸਿਲੇਬਸ ਹੀ ਇਹੋ ਜਿਹਾ ਹੈਗਾ ਕਿ ਸਿਲੇਬਸ ਹੀ ਬੜਾ ਤਕੜਾ
ਸੈਕਿੰਡ ਦਾ ਸਿਲੇਬਸ ਇਹਨਾਂ ਨੀ ਫਿਫਥ ਦੇ ਹਿਸਾਬ ਤੇ ਕੀਤਾ। ਪਤਾ ਤੇ ਬੱਚੇ ਵੀ ਵਿਚਾਰੇ ਕੀ ਕਰਨ ਉਹ ਵੀ ਸੱਚੇ ਨੇ। ਸਕੂਲੋਂ ਆਂਦੇ ਨੇ ਬਸਤਾ ਰੱਖਦੇ ਨੇ ਰੋਟੀ ਖਾਂਦੇ ਤੇ ਚੱਲ ਟਿਊਸ਼ਨਾਂ ਤੇ
ਟਿਊਸਨ ਬੱਸ-ਬੱਸ ਅਸੀਂ ਕਦੀ ਛੋਟੇ ਹੁੰਦੇ ਟਿਊਸ਼ਨ ਨਹੀਂ ਲਗਾਈ ਘਰ ਹੀ ਪੜ੍ਹ-ਪੁੜ੍ਹ ਲਈਦਾ ਸੀ‌।
ਹਾਂ ਅਸੀਂ ਆਪ ਨੀ ਆਪਣੇ ਬੇ 'ਚ' ਅੱਠਵੀਂ
ਹਾਂ, ਏ ਨਾ ਬੱਸ ਜਿਵੇਂ-ਜਿਵੇਂ ਦਾ ਟਾਈਮ ਚੇਂਜ ਹੋ ਰਿਹਾ ਉਵੇਂ-ਉਵੇਂ ਬੱਸ
ਕਹਿੰਦੇ ਅਸੀਂ ਆਪ ਹੀ ਪੜਾ ਲੈਨੇ
ਆ ਜਿਵੇਂ-ਜਿਵੇਂ ਅੱਗੇ ਟੈਕਨੋਲੋਜੀ ਵਧੀ ਵੀਆਰੀ, ਪਹਿਲੇ ਕੁਝ ਫੋਨ ਥੋੜ੍ਹੇ ਹੁੰਦੇ ਸੀ। ਸਾਡੇ ਇੱਥੇ ਜਿਵੇਂ ਛੋਟੇ ਹੁੰਦੇ ਸੀ‌। ਪਹਿਲੇ ਜਿਵੇਂ ਛੋਟੇ ਹੁੰਦੇ ਅਸੀ
ਹਾਂ।
ਸਕੂਲਾਂ 'ਚ' ਜਾਂਦੇ ਸੀ ਸਾਡੇ ਕੋਲ ਫੋਨ ਥੋੜ੍ਹੀ ਹੁੰਦੇ ਸੀ।
ਹਾਂ, ਅੱਜ-ਕੱਲ੍ਹ ਦੇ ਫੋਨ
ਛੋਟੇ-ਛੋਟੇ ਬੱਚੇ ਕੋਲ ਹੀ ਫੋਨ ਹੈਗੇ ਨੇ। ਸੋਸ਼ਲ ਮੀਡੀਆ ਚੱਲ ਗਿਆ ਇਨਾਂ
ਅੱਜ-ਕੱਲ੍ਹ ਬੱਚੇ ਐਡਵਾਂਸ ਹੋ ਗਏ ਨੇ। ਐਸੀਆਂ-ਐਸੀਆਂ ਗੱਲਾਂ ਬੱਚਿਆਂ ਨੂੰ ਪਤਾ ਸਾਨੂੰ ਵੀ ਨੀ ਪਤਾ ਜਿਹੜੀਆਂ
ਸਾ-ਸਾਨੂੰ ਆਪ ਨੀ ਫੋਨ ਚਲਾਂਣਾ ਆਂਦਾ ਸਹੀ ਤਰ੍ਹਾਂ ਤੇ ਬੱਚਿਆਂ ਨੂੰ ਪੁੱਛ ਲਓ ਜੋ ਮਰਜ਼ੀ ਪੁੱਛ ਲਓ। ਬੱਚੇ ਤੈਨੂੰ
ਔਰ
ਫੋਨ ਦੇ ਬਾਰੇ ਸੋਸ਼ਲ ਮੀਡੀਆ ਇਹਨਾਂ ਵੱਧ ਗਿਆ ਜੀ ਇੰਸਟਾਗਰਾਮਾਂ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੀ ਆਈਡੀਆ ਬਣਾਈਆਂ ਦੀਆਂ
ਟੈਬਾਂ ਲੈ ਕੇ ਬੈਠੇ ਹੁੰਦੇ ਨੇ ਘਰ
ਉਹੀ ਤੇ ਆਪਣੀ-ਆਪਣੀ ਇੰਸਟਾਗ੍ਰਾਮ 'ਤੇ ਆਪਣੀ ਆਈ ਡੀ ਬਣਾਈ ਦੀ ਇਹਨਾਂ ਨੂੰ ਪੁੱਛ ਲਓ ਇੰਸਟਾਗ੍ਰਾਮ 'ਤੇ ਕਿਵੇਂ ਫੋਟੋਆਂ ਡਾਪਾਂਉਣੀਆਂ, ਕਿਵੇਂ ਕਿਵੇਂ ਵੀਡੀਓ ਪਾਣੀ ਇੰਸਟਾਗ੍ਰਾਮ 'ਤੇ ਕਿਵੇਂ ਕਿ ਕੀ ਕਰਨਾ ਕਿਵੇਂ ਕੀ ਕਰਨਾ ਐ।
ਸਾਡੇ ਘਰ ਐਗਾ ਇੱਕ ਬੱਚਾ ਉਹ ਤੇ ਯੂਟਿਊਬ ਤੇ ਵੇਖ-ਵੇਖ ਕੇ ਤੇ ਗੇਮਾਂ ਹੀ ਡਾਊਨਲੋਡ ਕਰਦਾ ਰਹਿੰਦਾ।
ਹਾਂ ਬਸ ਉਹੀ ਨਾ
ਕਦੀ ਕੋਈ ਗੇਮ ਡਾਊਨਲੋਡ ਕਰ ਕਦੀ ਕੋਈ ਫੋਨ ਹੀ ਹੈਕ ਕੀਤੇ ਹੁੰਦੇ ਨੇ। ਇਹਨੇ ਸਾਰੇ ਹੈਂਗ ਕਰ ਦਿੱਤੇ ਨੇ।
ਹ ਬਸ-ਬਸ ਉਹ ਡਾਊਨਲੋਡ ਕਰ-ਕਰ ਤੇ ਸੁੱਟਦਾ।
ਕਰਨੀ ਆ ਮੈ ਨਾ ਕੋਲ ਆ ਕੇ ਐਗੀ।
ਚਲੋ ਠੀਕ ਹੈ ਜੀ।
ਠੀਕ ਐ ਚਲੋ ਸਾਸਰੀਕਾਲ ਜੀ